ਹੈਲੋ। ਸਸਰੀ ਕਾਲ ਜੀ, ਠੀਕ ਐ, ਤੁਸੀ ਸੁਨਾਓ? ਤੁਸੀ ਸੁਨਾਓ, ਕਿਓ ਜੇ ਹਾਲ ਨੇ? ਬਸ ਸਭ ਚੰਗਾ, ਸਭ ਚੰਗਾ, ਵਦੀਆ ਈ ਹੋਨਾ ਚਾਹੀਦੈ। ਹੋਰ ਦੱਸੋ, ਕਿਓ ਜਾ ਦਿਨ ਜਾ ਰੇਆ, ਅੱਜ? ਐਤਵਾਰ ਦੀ ਛੁੱਟੀ ਕਿਵੇਂ ਜਾ ਰੀ ਏ? ਇਂਜੋਏ ਹਾਂਜੀ, ਹਾਂਜੀ ਵਦੀਆ ਹੋਨਾ ਈ ਚਾਹੀਦੈ। ਤੇ ਇੱਕ ਦਿਨ ਤੇ ਛੁੱਟੀ ਮਿਲਦੀ ਐ, ਹਾਂ ਖਾਓ, ਪੀਓ, ਮੋਜ਼ ਕਰੋ।
ਹੂੰ, ਅੱਜ ਤੁਸੀ ਤੁਆਡਾ ਕਿਵੇਂ ਜਾ ਰੇਐ ਸੰਡੇ, ਅੱਜ?
ਬਸ ਬੜਾ ਹਾਂਜੀ। ਤੇ ਬਹੁਤ ਈ ਕੁਜ ਹੋ ਰਿਆ ਸਾਡਾ ਤੇ ਪੁੱਛੋ ਈ ਨਾ।
ਹਾਂ ਦੇਖ ਲਓ ਹੁਣ ਤੇ ਤੁਸੀਂ ਵੀ ਮੰਨਦੇ ਓ ਹੈ ਨੀ। ਸਕਦੇ ਰੋਜ਼ ਚੱਲ ਕੇ ਆਂਦਾ ਮੇਰੇ ਕੋਲ।
ਕੂਲੇ ਚ ਕਰਵਾਇਆ ਤੁਸੀਂ ਲੈ ਕੂਲੇ ਚ ਕਰਵਾਇਆ। ਯਾਰ ਮੈ ਨਾਮ
ਕੀ ਕਰਾਂ ਦੀ ਰੋਜ਼ ਇੱਕ ਨਯਾ ਪ੍ਰੋਬਲਮ, ਪਹਿਲੇ ਉਹ ਤੇ ਸੋਟ ਆਊਟ ਕਰ ਲਵਾਂ ਰੋਜ਼ ਚੱਲ ਕੇ ਪ੍ਰੋਬਲਮ ਖੁਦ ਆ ਰਈ ਐ, ਓਦੇ ਪਿੱਛੇ ਕਾਂ ਕਿਨੂੰ-ਕਿਨੂੰ ਕਰਾਂ।
ਉਹ ਭਈਆ ਨੀ ਐ ਅਹ। ਕੌਣ ਐ ਦੇਵਰ ਦਾ ਨਾਮ।
ਉਹ ਕਿਵੇਂ ਉਹ ਕਿਉ ਆਏਗਾ ਯਾਰ ਉਹ ਕਿਉ ਕਰੇਗਾ ਉਹ ਨੀ ਕਰਦਾ ਸਪਲਾਈ।
ਉਹਨਾਂ ਨੂੰ ਬੋਲੋ ਉਹ ਕਰੇਗੀ ਸਪਲਾਈ।
ਉਹ ਨੀ ਕਰਦਾ ਸਪਲਾਈ।
ਅਜਿਸ ਮਿਲਾਇਆ ਸੀ ਤੁਸੀਂ ਪਹਿਲੇ
ਉਹ ਵੀ ਫੋਨ ਨੀ ਚੱਕ ਰਿਆ ਪਤਾ ਨੀ ਕੀ ਹੋ ਗਿਆ, ਦੋ ਦਿਨ ਤੋਂ ਮੈਂ ਫੋਨ ਕਰ ਰੀ ਸੀ ਮੈਨੂੰ ਲੱਗਿਆ ਉਹ ਬਿਜ਼ੀ ਏ ਇਸ ਵਾਸਤੇ ਨੀ ਚੱਕ ਰਿਆ ਪਤਾ ਨੀ ਅੱਜ ਵੀ ਨਈ ਚੱਕਿਆ ਉਹਨੇ ਫੋਨ ਮੈਨੂੰ ਸਮਝ ਈ ਨੀ ਆ ਰਈ ਓ ਤੇ ਕੱਲ੍ਹ ਸਵੇਰੇ ਵਾਸਤੇ ਮੈਂ ਦੀਦੀ ਦੇ ਮੁੰਡੇ ਨੂੰ ਕਿਆ ਏ ਇੱਕ ਦਿਨ ਕਰਦੇ ਫੇਰ ਉਹ ਤੋਂ ਬਾਅਦ ਕੀ ਕਰਾਂਗੀ ਮੈਨੂੰ ਨੀ ਪਤਾ।
ਤੁਸੀ ਇਹਨੂੰ ਬੋਲੋ ਅਗਰ ਓ ਐਹ ਮਤਲਬ ਕਰਦੇ ਤੇ
ਉਹ ਜੋਬ ਕਰਦਾ ਦੀ, ਓਦੀ ਨਾਈਟ ਸ਼ਿਫਟ ਹਾਂਜੀ। ਨਈ ਹੁਣੇ ਨੀ ਕਰੇਗਾ ਉਹਦੀ ਨਾਈਟ ਛੁੱਟੇਆ ਹੁਣ ਉਦੋਂ ਔਫਿਸ ਸ਼ੁਰੂ ਹੋਏਗਾ ਸਵੇਰੇ ਲੇਟ ਖਤਮ ਹੁੰਦਾ, ਤੇ ਸਵੇਰੇ ਦੀ ਕੈਰੀਆ ਸੀਂ ਗਲ ਦਵਾਂਗਾ, ਇੱਕ ਦਿਨ ਵਾਸਤੇ
ਫਿਰ ਤਦ ਤੱਕ ਉਸਨੂੰ ਹਾਂ ਕਰੋ, ਜਿਸ ਜਿਸਨੂੰ ਪਹਿਲੇ ਤੁਸੀਂ ਬੋਲਿਆ ਸੀ।
ਫੋਨ ਓਹੀ ਤੇ ਫੋਨ ਚੱਕੇ ਤਾਂ ਨਾ ਉਸਦੀ ਵਾਈਫ ਨੇ ਫੋਨ ਚੱਕਿਆ ਸੀ ਮੈਂ ਉਹਨੂੰ ਕਿਆ ਮੇਰੀ ਗੱਲ ਕਰਾ ਦੋ ਕਹਿੰਦੇ ਸ਼ਾਮ ਨੂੰ ਕਰਾਵਾਂਗੀ ਹੁਣ ਪਤਾ ਨੀ ਗੱਲ ਹੋਈਗੀ ਤਾਂ ਨਾ। ਏਦਾਂ ਈ ਤਰਾ ਹੈ ਉਹ। ਨਈ ਹੁਣ ਕੁੱਝ ਪੋਜ਼ਟਿਵ ਨਈ ਹੈ, ਹੁਣ ਤੇ ਮੈਂ ਕਦੇ ਨੀ ਸੁਣ ਸਕਦੀ ਤੁਸੀਂ ਰੋਜ਼ ਕਹਿ ਰਹੇ ਸੀ ਹਦ ਹੋ ਗਈ ਹੈ ਹੁਣ ਤੇ ਨਾ, ਹੁਣ ਮੇਰੇ ਕੋਲ ਵੀ ਪੋਜੀਟਿਵ ਸੋਚਣ ਵਾਸਤੇ ਵੀ ਕੁਛ ਪੋਜਿਟਿਵ ਹੋਣਾ ਪੈਂਦਾ ਪਹਿਲੇ ਤੇ ਇੱਥੇ ਕੁਛ ਪੋਜਿਟਿਵ ਨੀ ਜਾ ਰਿਆ ਰੋਜ਼।
ਅਰੇ ਹੋ ਜਾਏਗਾ ਆਸਤਾ-ਆਸਤਾ ਸਬ ਹੋ ਜਾਏਗਾ।
ਪਤਾ ਨੀ ਕੀ ਹੋਏਗਾ। ਉਈ ਐ। ਹੂੰ, ਉਹੀ ਸੋਚ ਰਏਆ ਹੋਰ ਬਸ ਸਭ ਠੀਕ ਤੁਸੀਂ ਦੱਸੋ ਹੋਰ ਕੀ-ਕੀ ਖਾਧਾ ਅੱਜ ਦੱਸੋ ਕੀ ਕੀਤਾ? ਤੁਸੀ ਦੱਸੋ ਅਰੇ ਵਾਹ! ਸੰਡੇ ਰਾਜਮਾ ਚਾਵਲ ਤੇ ਕੀ ਹੋ ਗਿਆ ਛੁੱਟੀ ਵਾਲੇ ਦਿਨ ਐਵੇਂ ਚੀਜ਼ਾਂ ਖਾਣੀ ਪੈਂਦੀਆਂ ਰਾਜਮਾਂ ਚਾਵਲ ਇਹ ਰਾਜਮਾ-ਚਾਵਲ ਹਮੇਸ਼ਾ ਰਾਤੀ ਦੇ ਖਾਏ ਹੋਏ ਸਵੇਰੇ ਜਾਦਾ ਚੰਗੇ ਲੱਗਦੇ ਨੇ।
ਨਈ, ਨਈ, ਨਈ ਹੁਣੇ ਬਣਾਇਆ ਦੁਪੈਰੇ।
ਬਟ ਰਾਤੀ ਦੇ ਸਵੇਰੇ ਖਾ ਕੇ ਅਲੱਗ ਹੀ ਟੇਸਟ ਆਂਉਦਾ, ਉਹ ਜਿਆਦਾ ਚੰਗੇ ਲੱਗਦੇ ਨੇ।
ਅੱਛਾ। ਅਸੀਂ ਰਾਤੀ ਨਹੀ ਬਣਾਇਆ ਕਦੀ ਅਸੀਂ ਮੋਸਟਲੀ ਦੁਪਹਿਰੀ ਬਣਾਉਦੇ ਆ।
ਬਟ ਰਾ ਅਸੀਂ ਰਾਤੀ ਬਣਾਂਦੇ ਆ ਤੇ ਰਾਤੀ ਆਲੇ ਸਵੇਰੇ ਖਾ ਕੇ ਵੇਖੋ ਮਜ਼ਾ ਆ ਜਾਂਦਾ ਰਾ ਜ਼ਿਆਦਾ ਚੰਗੇ ਲੱਗਦੇ ਨੇ ਸਵੇਰੇ ਕਿਉਂਕ ਰਾਤੀ ਗਰਮ-ਗਰਮ ਹੁੰਦੇ ਨੇ, ਜਦ ਤੁਸੀਂ ਬਣਾਏ, ਤੇ ਸਵੇਰੇ ਜਦ ਫਰਿਜ ਚ ਰੱਖ ਕੇ ਤਲ ਕੇ ਖਾਓਗੇ ਤੇ ਓਦਾ ਅਲੱਗ ਹੀ ਟੇਸਟ ਆਉਂਦਾ।
ਤੇ ਤੁਸੀਂ ਠੰਡੇ ਖਾਂਦੇ ਹੋ ਫਿਰ ਸਵੇਰੇ।
ਨਹੀਂ ਠੰਡੇ ਜੇ ਤੁਸੀਂ ਥੜ ਤੋੜ ਲਓ, ਬਾਹਰ ਰੱਖ ਲਓ ਇਹ ਹਲਕੇ ਜੇ ਕੋਸੇ ਕਰ ਲਓ ਬਸ। ਪਰ ਉਹਦਾ ਟੇਸਟ ਅਲੱਗ ਹੁੰਦਾ ਹੈ। ਜਿਹੜੇ ਰਾਤੀਂ ਗਰਮ-ਗਰਮ ਅਸੀਂ ਬਣਾ ਕੇ ਖਾਂਦੇ ਹਾਂ।
ਅੱਛਾ
ਮਜ਼ਾ ਆ ਜਾਂਦਾ ਸਾਥ ਤਾਂ ਪੈਪਸੀ ਹੋਣੀ ਚਾਹੀਦੀ ਹੈ। ਬਸ
ਅੱਛਾ
ਔਰ ਸੁਣਾਓ, ਬਸ ਸਭ ਵਧੀਆ ਤੁਸੀਂ ਦੱਸੋ ਚਲ ਆ ਸਭ ਹਾਂ ਹੋਰ ਮੌਸਮ ਵਾਸਤੇ ਮੌਸਮ ਵੀ ਚੰਗਾ ਹੈ। ਸਵੇਰੇ ਤੋਂ ਹੈਗੇ ਕਿ ਨਹੀਂ, ਗਰਮੀ ਤੇ ਹੁਣ ਮੌਸਮ ਹੀ ਹੈ। ਨਾ ਇਮਿਊਨਿਟੀ ਤੇ ਰਹੇਗੀ ਪੂਰਾ ਮਹੀਨਾ ਰਹੇਗੀ ਬਟ ਹੋ ਧੁੱਪੀ ਨਿਕਲੀ ਹੈ। ਸਵੇਰੇ ਤੋਂ ਥੋੜ੍ਹਾ ਅਸੀ ਸਸੇ ਲੱਗ ਰਿਹਾ ਕਿ ਬਾਰਿਸ਼ ਆਏਗੀ ਹੈ ਪਰ ਆ ਨਹੀ ਰਹੀ ਮੀਂਹ ਪਿਆ ਵੀ ਸੀ ਦੋ ਮਿੰਟ ਵਾਸਤੇ ਤੇ ਪਰ ਬੰਦ ਹੋ ਗਿਆ ਪਰ ਹਾਂ ਮੌਸਮ ਐਵੇਂ ਹੀ ਹੈ। ਲਾਈਕ ਜਿਵੇਂ ਲੱਗਦਾ ਹੁਣ ਮੀਂਹ ਪਏਗਾ-ਮੀਂਹ ਪਏਗਾ ਹਮ ਪਰ ਹਿਊਮਿਨਿਟੀ ਹੈਗੀ ਦੋ ਬੂੰਦਾਂ ਪਈਆਂ ਸੀ ਫਿਰ ਬੰਦ ਹੋ ਗਿਆ ਮੈਂ ਕੱਪੜੇ ਪਾਏ ਸੀ, ਮੀਂਹ ਪਿਆ ਮੈਂ ਕੱਪੜੇ ਉਤਾਰੇ, ਮੀਂਹ ਬੰਦ ਹੋ ਗਿਆ ਫਿਰ ਥੋੜੀ ਦੇਰ ਰੁੱਕ ਕੇ ਪਾਈ ਦਿੱਤੇ ਮੈਂ ਕਿਹਾ ਚਲੋ ਸੁੱਕਨੇ ਤੋਂ ਐਂ ਤਿੰਨ ਦਿਨ ਚਾਰ-ਚਾਰ ਦਿਨ ਲੱਗ ਜਾਂਦੇ ਨੇ ਕੱਪੜੇ ਸੁੱਕਣ ਵਿੱਚ ਇਸ ਮੌਸਮ ਚ
ਕਲ ਸਕੂਲ ਜਾਣਾ ਹੋਏਗਾ ਬੱਚਿਆਂ ਨੇ ਨਾ
ਕੱਲ ਸਕੂਲ ਜਾਣਾ ਉਹੀ ਹੋਲਡ ਵਰਕ ਕਰ ਰਹੇ ਸੀ ਸਵੇਰ ਤੋਂ ਤੇ ਉਹੀ ਹੈ। ਬਾਈਕ ਦਾ ਵੀ ਮੈਂ ਬੋਲਿਆ ਉਹਨਾਂ ਨੂੰ ਕਿ ਨੰਬਰ ਲੈ ਲਓ ਕੱਲ ਸੋਮਵਾਰ ਹੈ। ਫਿਰ ਦੁਕਾਨ ਬੰਦ ਹੋਏਗੀ ਫਿਰ ਤੁਸੀਂ ਕਿਵੇਂ ਕਰੋਗੇ ਗੱਲ ਨਹੀਂ ਕਰ ਪਾਵਾਂਗੇ ਅਸੀਂ, ਉਹ ਫੋਨ ਨਹੀਂ ਚੱਕੇਗਾ ਕਹਿੰਦਾ ਮੈਂ ਬਾਤ ਕਰਦਾ ਸ਼ਾਮੀ ਅੱਜ ਹੋ ਜਾਏਗੀ ਕਹਿ ਰਿਹਾ ਮੈਂ ਕਿਹਾ ਫੋਨ ਨੰਬਰ ਲੈ ਲੈਣਾ ਜ਼ਰੂਰ ਉਹ ਨੀ ਬੱਗਲ ਕਰ ਵ ਅਸੀਂ ਕਰਾਂਗੇ ਕਿੰਨੇ ਦਿਨ ਹੋ ਗਏ ਐਵੇਂ ਥੋੜੇ ਨਾਲ ਚੱਲਦਾ ਮੈਨੂੰ ਕੀ ਹੋਰ ਡਰਾਮਾ ਸ਼ੁਰੂ ਹੋ ਜਾਏਗਾ
ਚੈਨ ਚੁਬੀ ਫਰੀ ਹੋਇਆ ਥੋੜਾ ਬਹੁਤ ਮਤਲਬ ਕਿ ਬਾਈਕ ਜਬ ਤੱਕ ਆਈ ਨੀ ਤਾਂ ਦੁੱਧ ਹੀ ਹੋ ਮਤ ਬਾਈਕ ਵੀ ਵਾਪਿਸ
ਹਾਂ ਤੇ ਉਹ ਤੇ ਉਹ ਤੇ ਚ ਖਰ ਹੈ ਹੀ ਉਹ ਤੈਨੂੰ ਨਹੀਂ ਮੰਗ ਰਿਹਾ ਉਹ ਬਟ ਉਹੀ ਹੈ। ਨਾ ਕਿਸੇ ਦੂਜੇ ਦੀ ਚੀਜ਼ ਲੈ ਕੇ ਕੀ ਰਕਸ਼ੇ ਚੀਏ ਫਿਰ ਟੈਨਸ਼ਨ ਜ਼ਿਆਦਾ ਰਹਿੰਦੀ ਹੈ। ਕੀ ਯਾਰ ਉਹ ਵਾਪਿਸ ਕਰਨੇ ਆ ਤੇ ਆਪਣੀ ਵੀ ਉੱਥੇ ਹੈ। ਤੇ ਉਹ ਵੀ ਟੈਂਸ਼ਨ ਹੈ। ਹਾਂ ਉਹੀ ਤੇ ਹਾਂ ਤੇ ਆਪਣੀ ਵੀ ਉੱਥੇ ਹੈ। ਅਤੇ ਉਹ ਵੀ ਟੈਂਨਸ਼ਨ ਹੈ। ਇੰਨੇ ਦਿਨ ਹੋ ਗਏ ਹੁਣ ਆਈ ਨਹੀਂ ਹਾਲੇ ਤੱਕ ਉਹ ਵੀ ਲੱਗਦਾ ਕਿ ਹੁਣ ਆ ਜਾਣੀ ਚਾਦੀ ਦਾ, ਬਥੇਰੇ ਦਿਨ ਹੋ ਗਏ
ਹੈ। ਆ
ਇੰਝ ਹੁੰਦਾ ਨੀ ਇਹਦੇ ਦੋ ਚਾਰ ਦਿਨ ਚ ਆ ਜਾਂਦੀ ਠੀਕ, ਮਸਾਂ-ਮਸਾਂ ਮੈਂ ਵੇਖਿਆ ਦੋ ਦਿਨ ਦੀ ਇਥੋਂ ਉੱਪਰ ਕਦੇ ਬਾਈਕ ਰੁਕੀ ਹੀ ਨਹੀਂ। ਬਿਕੋਜ ਇੱਥੇ ਦੀ ਸਪਲਾਈ ਸੀ ਤੇ ਸਪਲਾਈ ਬਹੁਤ ਜ਼ਰੂਰੀ ਹੁੰਦੀ ਹੈ। ਦੋ ਤਿੰਨਿਆਦਾ ਲੱਗਦੇ ਨੀ ਪਤਾ ਨੀ ਪਰ ਹੋਇਆ ਕਿ ਸਮਝ ਨਹੀਂ ਆ ਰਿਹਾ ਅਸੀਂ ਕੁੱਥ ਹੈਰਾਨ ਪਹਿਲੀ ਵਾਰ ਐ ਹੋਇਆ ਕਿ ਇੰਨੇ ਦਿਨ ਹੋ ਗਏ ਦਸ ਦਿਨ ਹੋਣ ਨੂੰ ਹੋ ਗਏ। ਬਹੁਤ ਜ਼ਿਆਦਾ ਨੇ ਬਾਈਕ ਵਾਸਤੇ
ਉਸਕ ਵੀ ਦੇ ਬਾਈਕ ਦੇ ਦੀ ਸਪਲਾਈ ਕਰਨ ਕੀ ਇਹ ਵੀ ਬਹੁਤ ਬੜੀ ਬਾਤ ਹੈ।
ਤੇ ਹੋਰ ਉੱਥੇ ਵੀ ਉਹ ਬੰਦਾ ਵੀ ਅਸੀਂ ਨਹੀਂ ਜਾਂਦਾ ਨਾ ਉਹ ਵੀ ਥੋੜ੍ਹਾ ਹੈ। ਕਿ ਮਤਲਬ ਇੰਨੀ ਦੂਰ ਹੈ। ਤੁਸੀਂ ਜਾਣ ਓ ਨਈ ਜਾਂਦੇ ਨਾ, ਤੁਸੀਂ ਥੜ ਪਰਸਨ ਦੇ ਥ੍ਰੂ ਦਿੱਤੀ ਏ ਥੋੜਾ ਜਾ ਟੇੰਨਸ਼ਨ ਓਵੀ ਰੈਂਦੈ।
ਹੂੰ।
ਕਿ ਅਪ ਆਪੇ ਨੀ ਦਿੱਤੀ ਕੋਈ ਨੇੜੇ ਨਈ ਏ, ਜਾ ਕੇ ਵੇਖ ਲੋ ਨਈ ਐਵੇਂ ਨੀ ਦੂਰ ਗਈ ਵੀ ਏ। ਅਤੇ ਥੋੜ੍ਹਾ ਜਾ ਵੋ ਹੋ ਜਾਂਦਾ ਏ ਓਈ ਐ।
ਔਰ, ਬੱਚੇ ਕੀ ਕਰ ਰੈ ਐ?
ਬੱਚੇ ਹੋਮੰਬਕ ਕਰ ਰਏ ਨੇ, ਟੀ ਵੀ ਵੇਖ ਰਏ ਨੇ ਛੁੱਟੀ ਏ ਕੱਲ ਸੂਕੂਲ ਹੇ ਬਸ ਏਈ ਚਲ ਰੇਆ।
ਹੂੰ, ਹੂੰ।
ਬਸ, ਵਈ ਔਰ ਵੀਰਾ ਵੀ ਕੈ ਰੇਆ ਸੀ ਕੈਰਾ ਕਿ ਅ ਓਨਾਂ ਦਾ ਹੋਮੰਵਕ ਵੀ ਰੈਂਦਾ ਏ ਚੱਲਦਾ ਪੇਆ ਹੂਨੇ ਹਲ ਤੱਕ ਕਾਂ ਖਤਮ ਹੋਏਗਾ, ਮੈਂ ਕੇਆ ਹਾਂ ਓ ਤੇ ਹੈ ਈ ਏਨਾਂ ਦਾ ਵੀ ਖਤ ਖਤਮ ਨੀ ਹੋਏਆ ਹੁਣੇ?
ਹਾਂ,
ਹਾਂ, ਓ ਤੇ ਹੈ ਈ।
ਕੀ ਕਰਨਾ ਐ ਵੋ ਕਰਨਾ ਐ
ਹੂੰ ਕੁਛ ਨਾ ਕੁਛ ਰੈ ਜਾਂਦਾ ਸੀ, ਐ ਫਿਨੀਸ਼ਿੰਗ ਰੈ ਗੇਆ ਐ
ਕ੍ਰਸਿਵ ਰਾਈਟਿੰਗ ਕੀ ਬੁੱਕ। ਓ ਦੀਦੀ, ਓ ਤੇ ਪੂਰੀ ਬੁੱਕ ਕਰਨੀ।
ਹਾਂ। ਓਤੇ ਫਿਨਿਸ਼ਿੰਗ ਨੀ ਹੁੰਦੀ ਕਦੀ, ਨਈ ਮਿਲਤੀ ਹੈ ਮਿਲਤੀ ਹੈ ਮਿਲਤੀ ਹੈ।
ਨਈ ਈਨਾ ਨੂੰ ਨੀ ਮੀਲਦੀ, ਈ ਹੈਨਾ ਬਲ ਮਤਲਬ ਹੋਲੀਡੇਜ਼ ਹੋਮੰਵਰਕ ਮੇ ਨਈ।
ਹਾਂ, ਹੋਲੀਡੇ ਬੁੱਕ ਮੈ ਨੀ ਮਿਲਤੀ ਪਰ ਵੈਸੇ। ਹਾਂ, ਵੈਸੇ ਮਿਲਦੀ ਐ। ਓਈ ਐ। ਬਟ ਓਈ ਐ, ਪਰ ਓਈ ਐ ਏਨਾਂ ਦੇ ਤੇ ਹੈ, ਇਹਨਾਂ ਦੇ ਤੇ ਹੈ। ਪਰ ਕੀ ਹੁੰਦਾ ਏ ਕਿ ਮਲ ਏਨਾਂ ਨੂੰ ਹ ਹੋਲਡ 'ਚ ਨੀ ਕਰਨੀ ਪਰ ਪੂਰਾ ਸਾਲ ਵਿੱਚ ਕੰਪਲੀਟ ਕਰਨੀ ਹੋਂਦੀ ਏ, ਪਰ ਕੋਈ ਚੈੱਕ ਈ ਨੀ ਕਰਦਾ।
ਅੱਛਾ।
ਹੁਣ ਲਾਸਟ ਈਅਰ ਵੀ ਸੀ, ਤੇ ਕੋਈ ਚੈੱਕ ਈ ਨੀ ਕਰਦਾ ਤੇ ਕੀਤੀ ਨੀ ਐਨਾ ਨੇ।
ਐ ਨਾ ਸਬ ਅਪਨੀ, ਮਲਬ ਅਪਨੀ ਰਾਈਟਿੰਗ ਨੂੰ ਇੰਪਰੂਵ ਕਰਨ ਲਈ ਏ ਬਸ।
ਵਸਤੇ ਹਾਂ ਮੈ ਏਨਾ ਨੂੰ ਕੇਆ ਕਰਨਾ ਕਰਨ ਵਾਸਤੇ, ਇੰਨੀ ਖ਼ਰਾਬ ਰਾਈਟਿੰਗ ਹੈ ਮੇਰੇ ਛੋਟੇ ਵੱਲ ਦੀ ਕੁਛ ਸਮਜ ਨੀ ਆਂਦਾ ਮੈਨੂੰ ਕੇਆ ਕਿ ਰਾਈਟਿੰਗ ਕਰ, ਤੇਰੀ ਬਹੋਤ ਖਰਾਬ ਐ।
ਹੂੰ, ਹੂੰ। ਐ ਈ ਓ ਤਾ ਹੈ।
ਤੇ ਓਈ ਐ ਇੰਨੀ ਖਰਾਬ ਰਾਈਟਿੰਗ 'ਚ ਮੈਮ ਨੇ ਓ ਕੇਆ ਪੇਪਰ 'ਚ ਕੁਛ ਸਮਜ ਈ ਨਈ ਆਏਗਾ ਚਲੂੰ, ਜ਼ੀਰੋ ਮਿਲੇਗਾ ਨੰਬਰ ਤੇ ਪ੍ਰੈਕਟਿਸ ਕਰਨ ਵਾਸਤੇ ਕੇਆ। ਬਟ ਓਈ ਐ। ਮਤਲਬ ਟਾਈਮ ਵੀ ਨੀ ਮਿਲਦਾ, ਹਾਂ ਕੀ ਕਰੀਏ ਵੋ ਆਪੇ ਹੋਮੰਵਕ ਤੇ ਉਹ ਐਨਾ ਦੀ ਹੋਮਵਰਕ ਟੇਸਟ, ਏਈ ਕਰੋ ਹੋਲਡਵ ਕਰਾਗੇ ਤੇ ਸੂਕੂਲ ਦਾ ਹੋਮਵਰਕ ਮਿਲੇਆ ਏ ਫਿਰ ਅਗਲੇ ਹਫ ਸੋ ਤੇ ਪਛੁ ਨੇ ਵਿਚਾਰੇ ਕੀ ਕਰੀਏ, ਐਵੀ ਨੀ ਕੈ ਸਕਦੇ ਐ ਨੀ ਕਰਦੇ ਤੇ ਓਹੀ ਏ ਤੇ ਬਸ ਹੂੰ, ਕੋਈ ਨੀ ਓ ਤੇ ਮਲਬ ਮੈਂ ਤੇ ਲੱਗੀ ਆ ਕਿ ਕੱਰ ਲੋ। ਕਿਉਂਕਿ ਰਾਈਟਿੰਗ ਇੰਪਰੂਵ ਹੋ ਜਾਏਗੀ, ਕੋਸ਼ਿਸ਼ ਤੇ ਐਈ ਐ ਕਿ ਕਰਾ ਦੇਵਾਂਗੀ।
ਹੂੰ।
ਤੇ ਬਸ ਓਹੀਐ। ਨਹੀਂ ਕਲ ਕਿੱਥੇ ਬੋਲ ਤਾਂ ਰਹੀ ਆ ਟਾਈਮ ਹੀ ਨਹੀ ਮਿਲਿਆ ਹੁਣ ਤੇ ਕੰਮ ਕਰਾ ਕੇ ਹੀ ਉਹ
ਹੈ
ਹਾਂ ਫੰਡੇ ਸਹੀ ਗੱਲ ਹੈ ਫੰਡੇ ਬਣਿਆ ਹੋਇਆ
ਚਲ ਹੋ ਜਾਏਗਾ ਯਾਰ ਵੋ ਹੈ ਨਾ ਸ਼ਾਮੀ ਗਲ ਕਰ ਹੋ ਸਕਦਾ ਕਿ ਉਹ ਯਸ ਕਰਦੇਣ
ਹਾਂਜੀ ਹਾਂਜੀ ਉਹੀ ਉਹੀ ਹੈ ਉਹੀ ਕਰ ਦੇਗਾ ਤਾਂ ਸਹੀ ਹੈ
ਜੀ ਮੈਂਨੂੰ ਜਵਾਬ ਦਿੰਦਾ ਸੀ
ਆ ਮੈਂ ਉਹ ਕਲ ਸ਼ਾਮੀ ਹੀ ਕਰ ਦਿੱਤਾ ਸੀ ਕਿ ਮੈਂ ਇੰਨੀ ਐਂਟਰੀ ਕਰ ਦਿੱਤੀ ਬਸ ਹੁਣ ਉਸ ਤੋਂ ਕੋਲ ਮੈਸੇਜ ਨਹੀਂ ਆਇਆ ਰਿਪਲਾਏ ' ਨਹੀਂ ਆਇਆ ਕੁਛ ਹਾਂ ਸਰ ਮੇਲ ਉਹ ਮੈਸੇਜ ਮੇਲ ਕਰ ਦਿੱਤਾ ਸੀ
ਥੈਂਕ ਯੂ ਮਦਦ ਕਰਨੇ ਕੇ ਲੀਏ
ਮੇਲ
ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ